ਹਾਂਜੀ ਸਸ਼ੀਕਾਲ ਜੀ। ਹਾਂਜੀ ਕੀ ਹਾਲ ਹੈ?
ਹੂੰ-ਹੂੰ, ਬਿਲਕੁਲ-ਬਿਲਕੁਲ।
ਹੈਲੋ, ਹੈਲੋ। ਹਾਂਜੀ-ਹਾਂਜੀ।
ਮੈਂ ਕਿਹਾ ਹੋਰ ਸੁਣਾਓ? ਕਿ ਕਰ ਰਹੇ ਔ।
ਹੋਰ ਕੀ ਹਾਲ ਏ?
ਵਧੀਆ-ਵਧੀਆ, ਤੁਸੀਂ ਦੱਸੋ?
ਘਰੇ ਠੀਕ ਆ? ਹਾਂਜੀ, ਮੈਂ ਵੀ ਠੀਕ ਹਾਂ।
ਔਨਲਾਈਨ ਸ਼ੋਪਿੰਗ ਕਰੀ ਕਦੇ ਤੁਸੀਂ?
ਹਾਂਜੀ ਮੈਂ ਕਰਦੀ, ਔਨਲਾਈਨ ਸ਼ੋਪਿੰਗ ਕਰਨੀ ਆ। ਮੀਸ਼ੋ ਵਗੈਰਾ ਤੇ ਹੋ ਗਿਆ, ਐਮਾਜੋਂ ਜ਼ੋਨ ਵਗੈਰਾ ਚਲਾਉਣੀ ਆ।
ਕਾਫੀ ਵਗੇਰਾ ਮਿਲਦਾ ਇੱਥੇ ਕੇ ਨਹੀਂ ਤਹਾਨੂੰ
ਹਾਂਜੀ ਮਿਲਦਾ।
ਮੈਨੂੰ ਤਾਂ ਯਾਰ, ਬਹੁਤ ਮਤਲਬ ਗੰਦੇ ਗੰਦੇ ਪਾਰਸਲ ਰਿਸੀਵ ਹੁੰਦੇ, ਆ ਸੱਚੀ।
ਹਾਂਜੀ, ਕਈ ਬਾਹਰ ਨਿਕਲ ਜਾਂਦੇ, ਕੋਈ ਗੰਦੇ ਪਾਰਸਲ ਨਿਕਲ ਜਾਂਦੇ ਨੇ। ਜੇ ਆਪਾਂ, ਕੁਛ ਹੋਰ ਮੰਗਵਾਉਣੇ ਹਾ ਤੇ ਕੁਛ ਹੋਰ ਆ ਜਾਂਦਾ ਆਪਾਂ ਦੇਖਦੇ ਕੁਛ ਹੋਰ ਆ ਤੇ ਆਉਂਦਾ ਕੁਛ ਹੋਰ ਹੈ।
ਹਾਂਜੀ ਨਾ ਇਹਦੀ ਕੁਆਲਿਟੀ ਚੰਗੀ ਹੁੰਦੀ ਹੈ ਨਾ
ਹਾਂਜੀ ਕਈ ਵਾਰ, ਉਹਨਾਂ ਦਾ ਕੱਪੜਾ ਵੀ ਸਹੀ ਨਹੀਂ ਹੁੰਂਦਾ। ਕੋਈ, ਅੰਦਰ ਦੀ ਫੱਟਿਆ ਹੁੰਦਾ ਹੈ, ਕੋਈ ਐਸਾ ਹੁੰਦਾ ਹੈ
ਹਾਂਜੀ, ਮੈਂ ਜਿੰਨੀ ਵਾਰੀ ਵੀ ਔਨਲਾਈਨ ਸ਼ੋਪਿੰਗ ਪੀਦੰਰਿਆ ਮੈਂ ਕਿਸੇ ਚ ਵੀ ਸੈਟਿਸਫਾਈ ਨਹੀਂ ਹੋਈ ਕਦੇ ਵੀ।
ਹਾਂਜੀ। -ਹਾਂਜੀ ਹਾਂਜੀ। ਅੱਜ ਤੁਆਡੀ ਵਾਜ਼ ਸਾਫ਼ ਨੀ ਆਈ।
ਮੈਂ ਕਿਆ ਸੀ। ਅੱਜ ਕਰੀਏ ਔਨਲਾਈਨ ਸ਼ੋਪਿੰਗ।
ਹਾਂਜੀ। ਮੈਂ ਕਰਦੀ ਓਨਲਾਈਨ ਸ਼ੋਪਿੰਗ, ਕਈ ਵਾਰ ਮੈਨੂੰ ਨਾ ਸਮਾਨ ਪਸੰਦ ਨੀ ਆਂਦੇ, ਜਿਸ ਤਰਾਂ ਹੁਣ ਜੋ ਆਪ- ਆਪਾਂ ਵੇਖਦੇ ਓ ਚੀਜ਼ ਆਂਦੀ ਨੀ ਹੈਗੀ। ਤੇ, ਹਾਂਜੀ ਤਾਂ ਕਰਕੇ ਨਾ ਥੋੜਾ ਮੈਨੇ ਬੋਤ ਘੱਟ ਗੀ- ਹੁਣ, ਪੈਲਾਂ ਬੋਤ ਕੀਤੀ ਸੀ। ਹੁਣ ਘੱਟ ਕਰ- ਕਿਉਂਕਿ ਓ ਚੀਜ਼ ਨੀ ਮਿਲਦੀ ਜੋ ਆਪਾਂ ਨੂੰ ਚਾਈ ਹੁੰਦੀ ਏ। ਦਿਖਾਂਦੇ ਕੁਛ ਹੋਰ ਏ ਤੇ ਭੇਜਦੇ ਕੁਛ ਹੋਰ ਐ।
ਹਾਂਜੀ ਓ ਹੈ ਹੁਣ ਵੀ ਕਰ ਰਹੀ ਹਾ ਹੋਰ ਪਾਣੀ ਵਗੈਰੇ ਦਾ ਕੀ ਹਾਲ ਹੈ ਏਧਰ ਤਾਡੇ।
ਹਾਂਜੀ
ਮੈਂ ਕਿਆ ਪਾਣੀ ਵਗੈਰਾ ਦਾ ਕੀ ਹਾਲ ਚਾਲ ਏ ਤੁਆਡੇ ਏਧਰ।
ਪਾਣੀ ਵਗੈਰਾ ਬਿਲਕੁਲ ਠੀਕ।
ਸਾਡੇ ਤਾਂ ਏਥੇ ਪਾਣੀ ਕਦੇ ਕਦੇ ਬੋਤ ਏਨਾ ਜਾਦਾ ਗੰਦਾ ਆਂਦਾ ਨਾ।
ਹਾਂਜੀ ਅੱਜ ਤਾਂ ਹੁਣ। ਹਾਂਜੀ ਹਾਂਜੀ ਸਭ ਪੰਜਾਬ ਸਾਈਡ ਵੀ ਕਈ ਵਾਰ ਨਾ ਪਾਣੀ ਜਿਸਾ ਪੀਣ ਵਲਾ ਬਹੁਤ ਗੰਦਾ ਆ ਰੇ। ਨਾਲੇ ਵਰਗੇ ਪਾਣੀ ਆ ਰਏ। ਤੇ ਹੁਣ ਅਸੀਂ ਕੰਪਲੇਨ ਵਗੈਰਾ ਵੀ ਦਿੱਤੀ ਦੀ ਸੀ।
ਹਾਂਜੀ
ਕੁਛ ਨਾਲੀਆਂ ਦੇ ਪਾਣੀ ਰੁਕ ਕੇ ਆਉਂਦੇ ਨੇ ।ਉਦੇ ਕਰਕੇ ਸਾਨੂੰ ਗੰਦਗੀ ਕਰਕੇ ਬਿਮਾਰ ਹੋ ਜਾਂਦ ਕੀ ਏ ਮੱਛੜ ਵਗੈਰਾ ਹੋ ਜਾਂਦੇ ਡੇਂਗੂ ਮਲੇਰੀਆ ਫੈਲ ਜਾਂਦਾ। ਨਾਲੀ ਦੇ ਪਾਣੀ ਰੁਕੇ ਹੁੰਦੇ ਨੇ ਨਾ ਗੰਦੇ।
ਹਾਂਜੀ ਹਾਂਜੀ
- ਹਾਂਜੀ
ਹਾਂਜੀ ਹੋਰ ਦੱਸੋ ਤੁਸੀਂ
ਹਾਂਜੀ ਹੋਰ ਬਸ ਏਈ ਏ ਜਿਸਾਂ ਹੁਣ ਆਪਣੇ ਓਨਲਾਈਨ ਸ਼ੋਪਿੰਗ ਕਈ ਵਾਰ ਮੈਨੇ ਚੀਜ਼ਾਂ ਮੰਗਾਈ ਏ ।ਜਿਸਰਾਂ ਮੈਨੇ ਕੱਪੜਾ ਮੰਗਾਇਆ ਤੇ ਕਈ ਵਾਰ ਕੱਪੜਾ ਫਟਿਆ ਨਿਕਲਿਆ ।ਕੋਈ ਵਾਰ ਕੱਪੜਾ ਛੋਟਾ ਨਿਕਲ ਜਾਂਦਾ ।ਆਪਾਂ ਕੋਈ ਬੈਗ ਬੱਚੇ ਦਾ ਮੰਗਾਣੇ ਆਂ, ਉਹ ਕਈ ਵਾਰ ਬਿਲਕੁਲ ਛੋ ਛੋਟਾ ਨਿਕਲ ਜਾਂਦਾ ਐ। ਮੈਂ ਆਪਣੇ ਲੀਏ ਮੰਗਾਏ ਪਰਸ ਤੋ ਓ ਬਿਲਕੁਲ ਛੋਟਾ ਨਿਕਲ ਗਿਆ ਪਰਸ।
ਹਾਂਜੀ ਮੈਂ ਵੀ ਇਸੇ ਤਰ੍ਹਾਂ ਆਪਣੇ ਮਤਲਬ ਮੈਂ ਆਪਣੇ ਭਾਂਜੇ ਲਈ ਮੰਗਵਾਈ ਬੋਟ ਮੰਗਵਾਈ ਵਾਟਰ ਬੋਟਲ ਦਿਖਾਈ ਏਨੀ ਵੱਡੀ ਤੇ ਭੇਜੀ ਓ ਨੇ ਏਨੀ ਛੋਟੀ ਛੋਟੀ ਬੋਟਲ।
ਹਾਂਜੀ
ਬੰਦਾ ਓ'ਚ ਕਿਉਂ ਨਾਲ ਗਰਮੀਆਂ ਦਾ ਟਾਈਮ ਏ। ਛੋਟੀ ਜੇਈ ਬੋਤਲ ਇੱਕ ਗਲਾਸ ਜਿਡੀ ਬੋਤਲ ਕੀ ਓ ਅਹ ਤਿੰਨ ਸੌ ਦਾ ਲੈ ਲਿਆ ਸੀ ਉਨਾਂ ਨੇ ਚਾਰਜਰ ਤੇ ਬੋਤਲ ਏਨੀ ਛੋਟੀ ਵੀ ਗਰਮੀਆਂ ਦੇ ਵਿੱਚ ਓ ਵੀ ਜਵਾਕ ਏਨੇ ਕਿਵੇਂ ਪੀ ਪੀਣਗੇ ਏਨਾ ਕੁ ਪਾਣੀ।
ਹਾਂਜੀ-ਹਾਂਜੀ!
ਤੇ ਹੁਣੇ ਰੀਸੈਂਟ ਮੈਂ ਇੱਕ ਪਰਸ ਮੰਗਾਇਆ ਸੀ ਉਦੀ ਏਨੀ-
ਹੂੰ। ਪਤਾ ਕਿ ਏ ਅੱਜ ਕੱਲ੍ਹ ਜੇੜੇ ਔਨਲਾਈਨ ਸਮਾਨ ਆ ਰੇ ਨਾ, ਓ ਪਿੱਛੇ ਈ ਔਨਲਾਈਨ ਜਿਸਾਂ ਹੁਣ ਮੈਂ ਕੋਈ ਮਤਲਬ ਮਤਲ ਮੰਨ ਲਓ ਡਰਾਈ ਫਰੂਟਸ ਵਗੈਰਾ ਮੰਗਾ ਲੈਂਣੇ ਐ ਨਾ, ਕਈ ਵਾਰ ਖ਼ਰਾਬ ਆਂਦੇ ਨੇ ਪੈਕਿਸ- ਘਰ ਦੇ ਆਦੇ ਨੇ ਓਟਸ
ਹਾਂਜੀ ਏ ਗੱਲ ਤਾਂ ਹੈ ਔਨਲਾਈਨ ਮਤਬ ਬੋਤ ਘੱਟ ਬਾਏ ਕਰਨਾ ਚਾਈਦਾ। ਕਿਉਂਕਿ ਫੇਰ ਓ ਪਛਤਾਵਾ ਰੈ ਜਾਂਦਾ ਵੀ ਹਾਂ ਅਸੀਂ ਕਿਉਂ ਮੰਗਵਾਇਆ। ਕੀ ਆਉਣ ਲੈ ਈ ਆਂਦੇ ਬਾਰੋਂ ਜਾ ਕੇ।
ਮੈਂ ਵੀ ਚਲੋ ਓਨਲਾਈਨ ਜਿ ਮੀਸ਼ੋ ਤੋਂ ਕਰਦੀ ਹ ਨਾ ਔਡਰ ਮੌਸਮ ਤਾਂ ਬਹੁਤ ਹੀ ਗਰਮੀ ਹੈ ਫੋਰਟੀ ਈਟ ਟੈਂ ਉਹ ਫਿਲਮ ਬਣਿਆ ਡਿਗਰੀ ਫੋਰਟੀ ਏਟ ਤੇ ਚੱਲਦਾ ਪਿਆ ਬਹੁਤ ਜ਼ਿਆਦਾ ਤੇ ਇਸ ਕਰਕੇ ਹੁਣ ਸਾਡੇ ਇਧਰ ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਗਰਮੀ ਕਰਕੇ ਹੈ ਤੇ ਪਾਣੀ ਦੀ ਕਮੀ ਹੋ ਜਾਂਦੀ ਹੈ ਇੱਕ ਟਾਈਮ ਪਾਣੀ ਆਉਂਦਾ ਦੂਜੇ ਟਾਈਮ ਪੀਣ ਦਾ ਪਾਣੀ ਨੀ ਹੁੰਦਾ ਫਿਰ ਅਸੀਂ ਹੇਡ ਪੰਪ ਵਗੈਰਾ ਲਿਆਦੇ ਹਾਂ ਪਾਣੀ
ਹ
ਉਹ ਜ਼ਿਆਦਾ ਤੰਗੀ ਆਦੀ ਪਾਣੀ ਕਰਕੇ
ਹੈਲੋ- ਗ